ਹੈਲੋ, ਸਤਿ ਸ਼੍ਰੀ ਅਕਾਲ ਪਾਜੀ, ਵਧੀਆ ਵਧੀਆ ਹੋਰ ਤੁਸੀਂ ਸੁਣਾਓ ਪਾਜੀ।
ਤੁਸੀਂ ਦੱਸੋ ਠੀਕ ਹੋ।
ਵਧੀਆ ਵਧੀਆ ਅੱਜ ਕਿਵੇਂ ਯਾਦ ਕਰ ਲਿਆ ਸਾਨੂੰ।
ਬ ਵਧੀਆ ਯਾਰ, ਮੈਂ ਸੋਚਿਆ ਤੈਨੂੰ ਫੋਨ ਕਰ ਲੈਣੇ ਆ।
ਹਾਂਜੀ ਹਾਂਜੀ ਚੰਗਾ ਕੀਤਾ ਫੋਨ ਕਰਕੇ। ਬਸ ਕੁਛ ਨੀ ਬਸ ਰੋਟੀ ਖਾਧੀ ਹੁਣੇ ਮਾਣੀ ਬਣਾਈ ਦੀ ਸੀ।
ਮੈਂ ਵੀ
ਮਾਣੀ ਬਣਾਈ ਦੀ ਸੀ ਮਾਣੀ।
ਅੱਛਾ ਅੱਛ ਅੱਛਾ।
ਹਾਂਜੀ ਹੋਰ ਬਸ ਹੋ ਗਿਆ ਸਾਲ ਕੁ ਹੋ ਗਿਆ।
ਹਾਂਜੀ
ਅੱਛ
ਮੈਂ ਲੈਣੇ ਵੀ ਜਾਦੇ ਬਣੇ।
ਦਿਲ ਜੀ
ਹੋਰ ਸੁਣਾ ਕਿਤੇ ਗਿਆ ਸੀ ਘੁੰਮਣ ਫਿਰਨ
ਬਸ ਗਏ ਸੀ ਮਸੂਰੀ ਗਏ ਸੀ।
ਹਾਂ ਕਿਥੇ ਗਏ ਸੀ।
ਮਸੂਰੀ ਘੁੰਮੇ ਸੀ ਦੋ ਦਿਨ ਦੋ ਤਿੰਨ ਦਿਨ ਲਾ ਕੇ ਆਏ ਸੀ। ਹਾਂਜੀ ਹੋਰ ਤੁਸੀਂ ਨੀ ਗਏ ਕਿੱਥੇ ਘੁੰਮਣ ਫਿਰਨ।
ਬ ਰੁਲੇ ਬੜੇ ਪੈਂਦੇ ਨੇ ਹਿਮਾਚਲ ਦੇ ਯਾਰ ਲੜੀਆਂ ਬੜੀ ਹੁੰਦੀਆਂ ਨੇ ਅਜਕੱਲ।
ਹਾਂਜੀ ਹਾਂਜੀ ਸਹੀ ਗੱਲ ਏ ਸਹੀ ਗੱਲ ਏ ਸਾਡੇ ਹੁੰਦੇ ਵੀ। ਹਾਂ ਹਾਂ ਸਾਡੇ ਹੁੰਦੇ ਵੀ ਬੜੀ ਲੜਾਈਆਂ ਹੁੰਦੀਆਂ ਪਈਆਂ ਸੀ ਪਾਰਕਿੰਗ ਹੀ ਅੱਠ ਸੌ ਰੁਪਏ ਪਾਰਕਿੰਗ ਮੰਗਦੇ ਪਏ ਸੀ।
ਅੱਛਾ।
ਫਿਰ ਅਸੀਂ ਕਿਹਾ ਹੋਟਲ ਚ ਰੈਸਟ ਹੋ ਜਾਏ ਹੋਟਲ ਦੀ ਪਾਰਕਿੰਗ ਠੀਕ ਹੈ।
ਰੇਟ ਬੜੀ ਮਹਿੰਗੀ ਪਾਰਕਿੰਗ ਕਰਤੀ ਉਹ ਨੇ ਯਾਰ ਭਰਾਵਾ ਬਹੁਤ ਮਹਿੰਗੀ ਕਰਤੀ ਐ
ਸਹੀ ਗੱਲ ਏ ਹਾਂਜੀ ਹਾਂਜੀ।
ਹੋਰ ਮਨਸੂਰੀ ਕਿੱਥੇ ਕਿੱਥੇ ਘੁੰਮਿਆ।
ਬਾਈ ਉਹ ਮੋਲ ਰੋਡ ਵਗੈਰਾ ਹੋ ਗਿਆ ਇਹ ਬਾਕੀ ਸਾਰੀ ਜਗ੍ਹਾ।
ਜਲਦੇ ਜਗਰਾਤਾ ਹੋਣਾ ਸੀਗਾ
ਹਾਂਜੀ ਹਾਂਜੀ
ਜਗਰਾਤਾ ਹੋਣ ਲੱਗਿਆ ਮੈਂ ਕਿਹਾ
ਹਾਂ ਕੀ ਕਹਿ ਰਹੇ ਔ
ਜਗਰਾਤਾ
ਹਾਂ ਹਾਂ ਜਗਰਾਤਾ ਜਾਣਾ ਸੀ ਗਏ ਨੀ ਫੇਰ ਅਸੀਂ
ਅੱਛਾ
ਹਾਂਜੀ ਹਾਂਜੀ
ਬੰਦੇ ਕੋਲ ਤਾ ਗਿਆ ਹੋਣਾ
ਹਾਂਜੀ ਅ ਸਾਰੇ ਬਸ ਜਿੱਥੇ ਜਿੱਥੇ ਯਾਰ ਦੋਸਤ ਕਹਿੰਦੇ ਪਏ ਸੀ ਉੱਥੇ ਤੇ ਜਾਈਦਾ ਜਾ ਰਹੇ ਸੀ
ਅੱਛਾ ਬਾਜ਼ਾਰ
ਹਾਂਜੀ ਹਾਂਜੀ ਐਥੇ ਚੱਲੇਆ ਲੇਹ ਲਦਾਖ ਤੇ ਚੱਲਣਾ ਸਾਡੇ ਨਾਲ ਤੁਸੀਂ
ਨਹੀਂ ਮੇਰਾ ਮੁਸ਼ਕਿਲ ਹੈ ਮੈਂ ਜਾਣਾ ਵਾ ਦੇਖੋ ਆਪਣਾ ਸ਼ਿਮਲੇ ਜਾ ਰਿਹਾ।
ਅੱਛਾ ਸ਼ਿਮਲੇ ਜਾ ਰਹੇ ਹੋ ਤੁਸੀਂ
ਸ਼ਿਮਲੇ ਜਾ ਰਿਹਾ ਮੈਂ ਪਰ ਟਿਕਟ ਬੁੱਕ ਟਿਕਟ ਬੁੱਕ ਕਰਾਈ ਯਾਰ ਤੋਂ ਸ ਜਾ ਰਿਹਾ
ਅੱਛਾ ਅੱਛਾ ਠੀਕ ਆ ਵਧੀਆ ਗੱਲ ਏ
ਗੜਬੋ ਕਰਈ ਹੈ ਬਾਈ ਤੇਈ ਤਰੀਕ ਦੀ ਟਿਕਟ ਹੋਈ ਹੈ
ਅੱਛਾ ਅੱਛਾ ਵਧੀਆ ਗੱਲ ਹੈ ਵਧੀਆ
ਬੱਚਿਆਂ ਨੂੰ ਛੱਡ ਕੇ ਆਵਾਂਗਾ ਨਾਨੀ ਕਰਨ ਉਹਦੇ
ਅੱਛਾ ਅੱਛਾ ਅੱਛਾ ਵਧੀਆ ਗਲ ਹੈ ਫਿਰ
ਹੋਰ ਸੁਣਾਓ
ਕਿੰਨੇ ਦਿਨ ਰਹਿ ਕੇ ਆਓਗੇ ਫੇਰ ਸ਼ਿਮਲੇ
ਬਸ ਦੋ ਤਿੰਨ ਦਿਨ ਦਾ ਟੂਰ ਹੈ
ਹਾਂ, ਮੈਂ ਸੁਣਿਆ ਸੀ ਪਿੱਛੇ ਤੁਸੀਂ ਕੰਮ ਸ਼ੁਰੂ ਕੀਤਾ ਸੀ ਡਰਾਈ ਫਰੂਟਾਂ ਦਾ
ਹਾਂ ਨਹੀਂ ਓ ਚਲੇ ਨੀ ਯਾਰ ਉਹ
ਅੱਛਾ ਅੱਛਾ ਚਲਿਆ
ਹਾਂ ਨਾ ਨਾ ਵੈਸੇ ਹੀ ਮੰਦਾ ਕਰੀਦਾ ਘਾਟੇ ਪੈਣ ਲੱਗ ਗਏ ਸੀ ਕੋਈ ਆਂਦਾ ਸੀ ਫਰੀ ਚੱਕ ਕੇ ਖਾ ਜਾਂਦਾ ਸੀ ਆ ਕੇ
ਅੱਛਾ ਅੱਛਾ
ਹਾਂ ਤੁਹਾਡੇ ਵਰਗੇ ਆ ਗਏ ਹੋਰ ਕੋਈ ਮੁੰਡੇ ਆ ਗਏ ਚੱਕ ਕੇ ਖਾ ਲੈਣੇ ਤੇ ਬੰਦ ਕਰਦਾ ਮੈਂ
ਅੱਛਾ ਅੱਛਾ ਘਾਟਾ ਤੇ ਫਿਰ ਵਾਧੂ ਹੋਇਆ ਹੋਣਾ ਘਾਟਾ
ਹਾਂ ਘਾਟਾ ਵਾਧੂ ਹੋਇਆ ਸੀਗਾ
ਅੱਛਾ
ਹੋ ਸੁਣਾ ਅੰਮ੍ਰਿਤਸਰ ਮੈਂ ਸੁਣਿਆ ਅੰਮ੍ਰਿਤਸਰ ਜਾ ਰਿਹਾ ਤੂੰ
ਹਾਂਜੀ ਯਾਰਾਂ ਨਾਲ ਚੱਲੇ ਆਂ ਅੰਮ੍ਰਿਤਸਰ
ਕਿੱਥੇ ਜਾ ਰਿਹਾ
ਅਸੀਂ ਅੰਮ੍ਰਿਤਸਰ ਜਾਵਾਂਗੇ
ੱਹਾਂ
ਹਾਂਜੀ, ਅਸੀਂ ਹੈਂ ਪੰਜ- ਛੇ ਦਿਨਾਂ ਤੱਕ ਜਾ ਰਹੇ ਹਾਂ
ਤੂ ਜਾ ਰਿਹਾ
ਯਾਰਾਂ ਨਾਲ ਹੀ
ਯਾਰ ਦਾ ਪਤਾ ਨੀ ਕੀ ਪੰਦਰਾਂ ਵਗੈਰਾ ਬੁਕਿੰਗ ਕਰਾ ਲਈ ਹੈ
ਹਾਂਜੀ- ਹਾਂਜੀ ਬੁਕਿੰਗ ਕਰਾਕੇ ਕਮਰਾ ਕੁਮਰਾ ਸਾਰਾ ਕਰਾ ਲਿਆ ਬੁੱਕ
ਕਿਨੇ ਆ ਕਮਰਾ ਬੁੱਕ
ਕਮਰਾ ਦੋ ਹਜ਼ਾਰ ਰੁਪਏ 'ਚ ਹੋਇਆ ਡਬਲ ਬੈਡ
ਕੀ ਗੇ
ਹਾਂਜੀ -ਹਾਂਜੀ ਨਾਲੇ ਕੋਲ ਹੈਗਾ ਨਾ ਦਰਬਾਰ ਸਾਹਿਬ ਦੇ ਤਾਂ ਕਰਕੇ ਥੋੜਾ, ਤਾਂ ਵੀ ਮਹਿੰਗਾ
ਅੱਛਾ ਹਾਂ ਗੁਰਦੁਆਰੇ ਨੇੜੇ ਤੇ ਡੰਗੇ ਮਿਲ ਜਾਂਦੇ
ਹਾਂਜੀ- ਹਾਂਜੀ
ਦੁਮਹਿਰ ਜਾਣਾ ਕੱਲ ਜਾਣਾ ਮੈਂ ਕ
ਅੱਛਾ ਅੱਛਾ ਹਾਂਜੀ ਹਾਂਜੀ ਮੈਂ ਸੁਣਿਆ ਸੀ ਪੰਜ ਆਇਆ ਸੀ ਤਾਡਾ ਸ਼ਹਿਰ
ਹਾਂਜੀ ਹਾਂਜੀ ਹਾਂਜੀ ਹੂੰ ਕਹਾਂ ਜਾਣਾ ਉਹਨੂੰ
ਦੱਸਿਆ ਸੀ ਮੈਨੂੰ ਹਾਂਜੀ
ਹਮ ਮਲੋਵਾ ਅਸੀ ਸ਼ਨੀਵਾਰ ਆ ਜਾਣਾ ਵਾਪਸੀ
ਅੱਛਾ- ਅੱਛਾ
ਹਾਂਜੀ ਤੁਸੀ ਚਲਣਾ ਇਨਵਾਲ
ਨਾ ਬਸ ਮੈਂ ਏ ਤ ਦੋ ਦਿਨ ਬਾਅਦ ਜਾਵਾਂ, ਤੁਹਾਡੇ ਤੋਂ ਦੋ-ਤਿੰਨ ਦਿਨ ਬਾਅਦ ਤੁਸੀਂ ਜਾਓ।
ਅੱਛਾ ਹੋਰ ਸੁਣਾਓ ਤੁਸੀਂ?
ਬਸ ਵਧੀਆ ਹਾਂ, ਵਧੀਆ ਵਧੀਆ ਸਾਰੇ ਵਧੀਆ, ਹੁਣ ਕਿਹੜਾ ਕੰਮ ਕਰਦੇ ਤੁਸੀਂ ਹੁਣ?
ਮੈਂ ਫੈਕਟਰੀ ਚ ਕੰਮ ਕਰਦਾ ਪਿਆ ਹਾਂ। ਨਾਵ ਕਿਰਾਏ ਤੇ ਲੱਗੀ ਹੋਈ ਐ।
ਅੱਛਾ।
ਆਹੋ।
ਆਪਣਾ ਨੀ ਕਰਦੇ? ਅੱਛਾ ਅੱਛਾ।
ਬੜਾ ਦੂਰ, ਸਾਡਾ ਕਿਹੜਾ ਦੀਵਾਲੀ ਐ।
ਹਾਂਜੀ ਹਾਂਜੀ, ਜਾਣਾ ਹਜ਼ੂਰ ਸਾਹਿਬ। ਤੁਸੀਂ ਜਾਣਾ ਹਜ਼ੂਰ ਸਾਹਿਬ?
ਹਾਂਜੀ ਜਾਣਾ ਹਜ਼ੂਰ ਸਾਹਿਬ, ਹਾਂ ਜਾਣਾ ਮੈਂ ਹਜ਼ੂਰ ਸਾਹਿਬ।
ਚੱਲਣਾ ਅਸੀਂ ਟਿਕਟਾਂ ਕਰਾਣੀਆਂ।
ਕਦੋਂ ਤੱਕ ਕਰਾਣੀਆ ਟਿਕਟਾਂ ਬੁੱਕ?
ਦੀਵਾਲੀ ਤੋਂ ਪਹਿਲੇ ਹੀ ਕਰਾਵਾਂਗੇ ਅਸੀਂ।
ਬੱਲੇ ਬੱਲੇ ਜਾਉਗੇ?
ਹਾਂਜੀ ਹਾਂਜੀ।
ਜਾਣਾ।
ਬਸ ਸਾਰੀ ਫੈਮਿਲੀ ਚੱਲੀ ਸਾਡੀ, ਨਾਲ਼ ਕਜ਼ਨ ਦੀ ਫੈਮਿਲੀ ਜਾ ਰਹੀ ਸਾਰੀ।
ਅੱਛਾ, ਬਹੁਤ ਵਧੀਆ ਬਹੁਤ ਵਧੀਆ। ਫੇਰ ਸਾਰੇ ਗੁਰਦੁਆਰੇ ਘੁੰਮੋਗੇ?
ਕੀ ਕਹਿ ਰਹੇ ਓ?
ਮੈਂ ਕਹਾ ਸਾਰੇ ਗੁਰਦਆਰੇ ਘੁੰਮੋਗਾ ਉੱਥੇ ਤਾਂ ਫਿਰ?
ਹਾਂਜੀ ਹਾਂਜੀ, ਏਡੀ ਦੂਰ ਜਾਵਾਂਗੇ, ਫਿਰ ਸਾਰੇ ਗੁਰਦੁਆਰੇ ਘੁੰਮਣੇ ਪੈਣਗੇ ਫੇਰ।
ਆਹੋ ਹੁਣ ਤੇ ਬੱਸ ਮਿਲ ਜਾਂਦੀ ਐ, ਬੱਸ ਬੁੱਕ ਹੋ ਜਾਂਦੀ ਐ।
ਚਾਰ ਸੌ ਰੁਪਏ ਲੈਂਦੀ ਏ ਪਰਾਂਠੇ।
ਅੱਛਾ ਅੱਛਾ, ਕੋਈ ਮੋਡਿੰਗ ਨੀ ਹੈਗੀ ਐ, ਨਹੀਂ ਤਾਂ ਫੇਰ ਹਰ ਗੁਰਦੁਆਰੇ
ਹਾਂਜੀ ਹਾਂਜੀ, ਨਾਲੇ ਏ-ਸੀ ਦੀ ਏ-ਸੀ ਬੱਸ।
ਮਹਾਰਾਜ।
ਓਕੇ।
ਨਾਲੇ ਨਾਨਕ ਝੀਰਾ ਜਾਓਗੇ ਕਰਨਾਟਕਾ?
ਹਾਂਜੀ ਹਾਂਜੀ ਓ।
ਹਮ
ਗਏ ਸੀ ਕਰਨਾਟਕਾ ਵੀ।
ਅੱਛਾ। ਵਧੀਆ ਵਧੀਆ, ਜਗਾ ਵਧੀਆ ਘੁੰਮਣ ਦ
ਹਾਂਜੀ ਹਾਂਜੀ, ਵਧੀਆ ਵਧੀਆ ਕਰਨਾਟਕਾ ਬੜਾ ਵਧੀਆ ਸੀ, ਉੱਥੇ ਗਏ ਸੀ ਨਾ ਹਰਿਆ
ਹੂੰ। ਹਾਂ, ਉਹ ਪਿੰਡਾਂ ਪੁੰਡਾ ਲਾਕੇ ਪੈ ਜਾਂਦੇ ਨੇ ਨਾ।
ਹਾਂਜੀ ਹਾਂਜੀ। ਰੀਤਾ ਸੋਨੀਆ ਪਹਾੜ ਪਹਾੜ ਵੇਖਦੇ ਪਏ ਸੀ।
ਅੱਛਾ। ਐ ਮਨਤੂਰੀ ਦੇ?
ਨਾ ਨਾ ਮਨਤੂਰੀ ਦੇ ਕਿੱਥੇ ਪਹਾੜ ਆ ਗਏ।
ਅੱਛ ਅੱਛਾ ਮਜ਼ਾਕ ਕਰਦੇ ਪਏ
ਹਾਂ ਹਾਂ ਹਾਂ।
ਔ ਹੋ ਪਤਾ ਲਗਿਆ ਪਤਾ।
ਪਟਨਾ ਸਾਹਿਬ ਨੇ ਕਿਹਾ ਜਾਣਾ ਪਟਨਾ ਸਾਹਿਬ ਵੀ।
ਮੈਂ ਵੀ ਜਾਣਾ।
ਹਾਂਜੀ। ਕੀ ਇਤਿਹਾਸ ਹੈ ਵੈਸੇ ਪਟਨਾ ਸਾਹਿਬ ਦਾ?
ਬੱਸ ੳਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਣਾਏ ਪ੍ਰਕਾਸ਼ ਹੋਇਆ ਸੀ।
ਅੱਛਾ ਅੱਛਾ।
ਹਮ
ਤੁਸੀਂ ਗਏ ਦੇ ਹੋ।
ਮਿਲਾ ਯਾਦੇ ਦਾ।
ਅੱਛਾ। ਕਿੰਨੀ ਵਾਰ ਗਏਦੇ ਹੋ?
ਮੈਂ ਦੋ ਵਾਰੀ ਹੋਇਆ।
ਅੱਛਾ। ਕਿਵੇਂ ਫੈਮਿਲੀ ਨਾਲ ਜਾਂ ਯਾਰਾਂ ਦੋਸਤਾਂ ਨਾਲ।
ਆਂਟੀ ਫੈਮਲੀ ਨਾਲ ਗਯਾ ਸੀ।
ਅੱਛਾ। ਅੱਛਾ। ਵਧੀਆ ਵਧੀਆ ਘੁੰਮਦੇ ਰਹਿੰਦੇ ਹੋ ਫਿਰ ਮਤਲਬ ਤੁਸੀਂ
ਹਾਂ ਹੁਕਮ ਲਗਾਨੀ ਆ।
ਸਹੀ ਗੱਲ ਹੈ। ਸਹੀ ਗੱਲ ਹੈ। ਹੋਰ ਮੈਂ ਸੁਣਿਆ। ਤੁਸੀਂ ਪਿੱਛੇ ਆਪਣੀ ਕੁੜੀ ਨੂੰ ਲੈਪਟੋਪ ਦਵਾਇਆ ਸ਼ਾਇਦ
ਆਹੋ ਆਹੋ ਤੁਸੀਂ ਲੇਨਾ ਭਾਜੀ
ਨਾ ਨਾ ਮੈਂ ਤੇ ਨਹੀਂ ਲੈਣਾ ਮੈਂ ਸੁਣਿਆ ਸੀ ਤੁਸੀਂ ਦਵਾਇਆ ਲੈਪਟੋਪ
ਨਹੀਂ ਨਹੀਂ ਮੈਂ ਨਹੀਂ ਦਵਾਇਆ ਮੈਂ ਮੈਂ ਕਿਹਾ ਤੂੰ ਵੀ ਲੈਨਾ।
ਨਾਂ ਨਾਂ ਨਾਂ। ਹਮ
ਹੋਰ ਸੁਨਾਉ।
ਬੱਸ ਵਧੀਆ ਤੁਸੀਂ ਸੁਣਾਓ।
ਬਸ ਠੀਕ ਏ ਭਾਜੀ ਚੱਲੀ ਦੀ ਹੈ ਗੱਡੀ ਚੱਲੀ ਦੀ ਚਲਾਈ ਦੀ ਹੈ।
ਹਾਂਜੀ ਹਾਂਜੀ।
ਘਰ ਵਿਚ ਕੋਣ ਕੋਣ ਹੈ ਤੁਹਾਡੇ?
ਕੀ ਕਹਿ ਰਹੇ ਹੋ?
ਘਰ ਵਿੱਚ ਕੋੌਣ ਹੈ ਤੁਹਾਡੇ?
ਸਮਝ ਨਹੀਂ ਆਈ ਭਾਜੀ।
ਫੈਮਲੀ ਫੈਮਿਲੀ ਚ ਕੇੜੇ ਕੇੜੇ ਕੋਣ ਕੋਣ ਏ।
ਫੈਮਿਲੀ ਚ ਵਾਈਫ ਏ ਤੇ ਨਾਲ ਬੱਚੇ ਨੇ।
ਸਤ ਕਰ
ਬਸ ਮੈਂ ਤੇ ਔਨਲਾਈਨ ਕੰਮ ਕਰਦਾ ਪਇਆ। ਔਨਲਾਈਨ ਬਿਜਨਸ ਬੱਚੇ, ਬੱਚੇ ਬ ਖੇਲਦੇ ਪਏ ਨੇ ਥੱਲੇ।
ਮੁਲਗੜੀ ਕੇ ਪੜਦੇ
ਕਿ ਕੇਹ ਰਹੇ ਹੋ।
ਬੇਸਤੀ ਬੜਦੇ ਨੇ ਬੱਚੇ
ਬੱਚੇ ਇੱਕ ਦਿਆਲ ਸਿੰਘ ਪੜ੍ਹਦਾ ਵੇ। ਤੇ ਇੱਕ ਸਰਸਵਤੀ ਪੜ੍ਹਦਾ।
ਅੱਛਾ ਅੱਛਾ।
ਹਾਂਜੀ ਹਾਂਜੀ।
ਵਧੀਆ।
ਹਾਂ
ਵਧੀਆ
ਸਹੀ ਗੱਲ ਐ ਫੇਰ
ਉਹਦੇ ਫੇਰ ਸਰਕਾਰੀ ਪੜ ਜਾਂਦਾ ਵੇ
ਹਾਂ, ਹਾਂ, ਹਾਂ ਪੜ੍ਹਨ ਲਾਇਆ ਵਾ ਬੱਚਾ
ਹਾਂ ਜੀ
ਸਹੀ ਗੱਲ ਬਸ ਮੈਂ ਹਾਂਜੀ ਅੱਜ ਮੌਸਮ ਵਧੀਆ ਹਨੇਰੀ ਚੱਲਦੀ ਪਈ ਐ
ਹਾਂਜੀ, ਹਾਂਜੀ, ਹਾਂਜੀ, ਹਾਂਜੀ ਭਾਜੀ ਹਾਂਜੀ ਬਹੁਤ ਵਧੀਆ ਲੱਗਾ ਮੌਸਮ ਵਧੀਆ ਆਈਸਕ੍ਰੀਮ ਖਾਣ ਗਿਆ ਬਾਹਰ
ਅੱਛਾ, ਅੱਛਾ
ਹਾਂਜੀ ਉਹ
ਬਸ ਫੇਰ ਘਰੇ ਜਾਵਾਂਗੇ।
ਹੋਰ ਸੁਣਾਓ ਭਾਜੀ
ਵਧੀਆ ਵਾ ਮੈਂ ਕਹਿਣਾ ਸੀ ਕਿ ਸਾਡੇ ਅਸੀਂ ਘਰ ਬਣਵਾਇਆ ਤੇ ਮੁਹੂਰਤ ਤੇ ਆਣਾ ਜ਼ਰੂਰ
ਠੀਕ ਏ, ਠੀਕ ਏ ਭਾਈ, ਠੀਕ ਏ ਪਰ
ਹਾਂਜੀ, ਹਾਂਜੀ ਭੇਜ ਦਾਂਗੇ ਹੁੰਡਾ ਵੀ ਬਣਵਾਇਆ ਘਰ ਤੇ ਜ਼ਰੂਰ ਆਣਾ
ਤੇ ਔਨਲਾਈਨ ਕੰਮ‌ ਸ਼ੁਰੂ ਕਰਦੇ ਭਾਈ ਵਧੀਆ
ਹਾਂਜੀ, ਹਾਂਜੀ।
ਕਮਾਈ ਕਮਾਈ ਕਿੰਨੀ ਹੋ ਜਾਂਦੀ ਆ
ਚੰਗੀ ਕਮਾਇਆ ਹੋ ਜਾਂਦੀ
ਹਾਂ ਤਾਂ ਹੀ ਹੁੰਡਾ ਕੋਠੀ ਪਾਈ ਹੋਈ ਐ
ਹੂੰ, ਹੂੰ, ਹੂੰ
ਬਸ ਵਧੀਆ
ਚਲੋ ਫੇਰ ਮੈਨੂੰ ਨਾ ਫੋਨ ਆਂਦਾ ਵੇ
ਕੋਈ ਨਾ ਕਰ ਲੋ ਫੇਰ ਹੈਡਲ
ਠੀਕ ਏ ਠੀਕ ਏ ਸਤਿ ਸ਼੍ਰੀ ਅਕਾਲ ਭਾਜੀ।
ਠੀਕ ਏ ਭਾਜੀ ਭਾਜੀ